ਹੈਲੋ ਹਾਂਜੀ।
ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ।
ਮੈਂ ਠੀਕ ਹਾਂ ਬੇਟਾ ਤੁਸੀਂ ਸੁਣਾਓ ਆਪਣੀ।
ਹਾਂਜੀ ਮੈਂ ਵੀ ਠੀਕ ਹਾਂ ਆਂਟੀ ਜੀ ਤੁਸੀਂ ਦੱਸੋ।
ਬਸ ਹਾਂਜੀ, ਹਾਂਜੀ ਹੋਰ ਤੁਹਾਡੇ ਸਭ ਠੀਕ ਨੇ
ਹਾਂਜੀ, ਹਾਂਜੀ ਸਭ ਵਧੀਆ ਜੀ ਹੋਰ ਤੁਹਾਡੇ ਪੋਤਰੀ ਠੀਕ ਹੈ।
ਹਾਂ ਠੀਕ ਹੈ। ਵਧੀਆ ਬਸ ਘੁੰਮਣ ਗਈ ਹੋਈ ਸੀ ਹੁਣ ਆਈ।
ਅੱਛਾ ਅੱਛ ਜੀ ਆਪ ਲਗੇ ਤਾਂਣੇ ਲਗੇ ਘੁੰਮਣ
ਅ ਨਾ ਮੰਮੀ ਪਾਪਾ ਨਾਲ ਗਈ ਸੀ।
ਅੱਛਾ ਜੀ।
ਹਾਂ।
ਠੀਕ ਹੈ।
ਹਮ ਹਾਂਜੀ ਹਾਂਜੀ ਹੋ ਆਏ ਪੇਕੇ?
ਹਾਂਜੀ ਹਾਂਜੀ ਜਾ ਆਈ ਸੀ। ਕੱਲ ਹੀ ਆਏ ਹ ਘਰ ਹਾਂਜੀ।
ਹਾਂ ਹਮ।
ਕੱਲ ਆਏ ਆ ਬਸ।
ਅੱਛਾ, ਅੱਛਾ ਟ੍ਰੇਨ ਗਏ ਸੀ ਬੱਸ ਵਿਚ ਗਏ ਸੀ?
ਅਸੀ ਗਏ ਸੀਗੇ ਜ ਬਸ ਚ ਗ ਸੀ।
ਅੱਛਾ।
ਹਾਂਜੀ। ਤੇ ਵਾਪਸੀ ਅਸੀਂ ਕੀਤੀ ਏ ਜੀ ਕੈਬ ਦੇ ਚ।
ਅੱਛਾ, ਅੱਛਾ
ਤੇ ਬੱਸ ਫੜ ਲੀਤੀ ਸੀ। ਅੱਧੇ ਰਸਤੇ
ਠੀਕ ਹੈ। ਬੱਸ ਕਿੱਥੋਂ ਤੱਕ ਦੀ ਸੀ?
ਬਸ, ਹਾਂਜੀ ਬਸ ਅੰਬਾਲੇ ਤੱਕ ਦੀ। ਫੇਰ ਅੰਬਾਲੇ ਤੋਂ ਅੱਗੇ ਫੇਰ ਚੇਂਜ ਕਰਨੀ ਪੈਂਦੀ ਏ ਨਾ।
ਹਾਂ, ਹਾਂ
ਫੇਰ ਅਸੀਂ ਬੱਸ ਲੈ ਲਈ ਸੀ ਗੀ। ਅੱਜ ਕੱਲ ਤੁਹਾਨੂੰ ਪੱਤਾ ਨਾ ਜਿਹੜੀ ਉਹ ਚਲਿਆਂ। ਬੱਸਾ
ਹਾਂਜੀ, ਹਾਂਜੀ, ਸਾਡੇ ਤੇ ਸ਼ਹਿਰ ਵਿੱਚ ਵੀ ਹੈਗੀਆਂ ਨੇ ਹਾਂ ਉੱਥੇ ਬੱਸ ਸਟੈਂਡ ਤੱਕ ਜਾਂਦੀਆਂ ਨੇ, ਇੱਕ ਬੱਸ ਸਟੈਂਡ ਦੂਜੇ ਬੱਸ ਸਟੈਂਡ ਤੱਕ ਜਾਂਦੀਆਂ ਨੇ ਲੈ ਕੇ।
ਹਾਂ ਹਾਂਜੀ ਨਹੀਂ ਬਹੁਤ ਮਜਾ਼ ਆਂਦਾ। ਏਸੀ ਬੱਸ ਐ ਕੋਈ ਉਹ ਨਾਈਸ ਨੇ। ਕੋਈ ਕੁਛ ਨੀ, ਕੋਈ ਪੋਲਿਊਸ਼ਨ ਨੀ ਬਹੁਤ ਵਧੀਆ ਮ ਲੱਗੀ ਆ।
ਹਾਂਜੀ। ਨਾਲੇ ਗਰਮੀ ਹੈ। ਬੱਚੇ ਵੀ ਘਬਰਾ ਜਾਂਦੇ ਨੇ ਗਰਮੀ ਵਿੱਚ।
ਜੀ ਬੱਚੇ ਕੰਫਰਟੇਬਲ ਫੀਲ ਹੋ ਕੇ ਕਹਿੰਦੇ ਮਜ਼ਾ ਹੀ ਆ ਗਿਆ ਮੰ ਸਵਾਦਤਾ ਸਾਨੂੰ।
ਹਾਂਜੀ, ਹਾਂਜੀ
ਉਸ ਗਿਆ।
ਹਾਂਜੀ।
ਹਾਂਜੀ, ਹੋਰ ਦੱਸੋ ਅੱਜ ਕਿੱਦਾਂ ਤੁਸੀਂ ਯਾਦ ਕੀਤਾ ਬਹੁਤ ਟਾਈਮ ਬਾਅਦ ਯਾਦ ਕੀਤਾ ਦੇ, ਕਿਤੇ
ਨਈ-ਨਈ ਕਿੱਥੇ ਜਾਣਾ ਘਰ ਈ ਸੀ। ਬਸ ਟੈਮ ਈ ਨੀ ਲੱਗਦਾ ਦੇ। ਤੇ ਕ ਰੋਟੀ ਤੋਂ ਨਿਬੜੋ ਕੱਪੜੇ ਧੋਣ ਲੱਗ ਜੋ ਕੱਪੜੇ ਧੋ, ਪ੍ਰੈਸ ਕਰੋ। ਸਾਰਾ ਦਿਨ ਬਸ ਵੀ ਕੰਮਾਂ ਵਿੱਚ ਬੀਤ ਜਾਂਦਾ ਪਤਾ ਈ ਨੀ ਲੱਗਦਾ।
ਹਾਂਜੀ ਬਸ ਜੀ ਬੱਚੇ ਘਰ ਓਂਦੇ ਨਾ ਅੱਜ ਕੱਲ। ਉਹ ਟੈਮਾ ਦੀ ਨੀ ਪਤਾ ਲੱਗਦਾ।
ਹਾਂਜੀ, ਹਾਂਜੀ।
ਘਟਾ
ਬਸ ਹੁਣ ਨਾ ਕੱਪੜੇ ਤੁੁੱਬਦੇ ਨੀ ਮੇਰੇ ਕੋਲ ਥੱਲੇ ਬੈਠਿਆ ਨੀ ਜਾਂਦਾ। ਤੇ ਬਸ ਗੋਡਿਆਂ ਚ ਦਰਦ ਹੁੰਦੀ ਐ। ਤੇ ਖਲੋ ਕੇ ਧੋਂ ਧੋਣੀ ਆ ਮੈਂ
ਅੱਛਾ ਜੀ ਤੇ ਤੁਸੀਂ ਭੈਣ ਜੀ ਫਿਰ ਫੁਲੀ ਆਟੋਮੈਟਿਕ ਮਸ਼ੀਨ ਲੈਲੋ।
ਹਾਂਜੀ ਫੁੱਲੀ ਵਾਲੀ ਉਹਦੇ ਚ ਕਹਿੰਦੇ ਨੇ ਬੜਾ ਬਈ ਪਾਣੀ ਬੜਾ ਲੱਗਦਾ ਏ।
ਨਈ-ਨਈ ਇਹ ਤਾਂ ਦਿਲ ਦਾ ਵੈਮ ਏ। ਪਾਣੀ ਜਿਆਦਾ ਲੱਗਦਾ, ਪਾਣੀ-ਪੁਣੀ ਕੋਈ ਨੀ ਜਿਆਦਾ ਲੱਗਦਾ ਕੱਪੜੇ ਕੱਢ ਦੇਈ ਆ ਉਹੀ ਟਪ, ਉਹੀ ਪਾਣੀ ਕੱਠਿਆ ਕਰ ਤੁਸੀਂ ਦੇਖ ਲਓ
ਹਾਂਜੀ, ਤੇ ਮ ਇੱਕ ਵਾਰ ਵਿੱਚ ਅ ਸਾਰੇ ਕੱਪੜੇ ਧੁੱਪ ਜਾਂਦੇ ਯਾ ਥੋੜੇ-ਥੋੜੇ ਕਰਕੇ ਪੈਂਦੇ ਨੇ।
ਛੋਟੇ-ਛੋਟੇ ਕਰਕੇ ਪੈਨ, ਛੋਟੇ-ਛੋਟੇ ਕਰਕੇ ਪਦੇ ਨੇ
ਅੱਛਾ।
ਪਹਿਲੇ ਸਾਰੇ ਘਰ ਪਾਣ ਆਲੇ ਕਪੜੇ ਕਰ ਲਓ। ਪਾਲੋ ਫਿਰ ਦੇਖੋ ਬੈਡਸ਼ੀਟਾਂ ਪਾ ਪਾਲੋ, ਬੈਡਸੀ਼ਟਾ ਦੇ ਨਾਲ ਅਂਡਰਗਾਰਮੇਂਟਸ ਵਗੈਰਾ ਪਾ ਲੋ।
ਅੱਛਾ। ਤੇ ਬੈਡਸ਼ੀਟ ਜਿਵੇਂ ਡਬਲ ਬੈਡ ਦੀ ਇੱਕ ਪੈ ਜਾਂਦੀ ਹੈ ਜਾਂ ਦੋ ਪੈ ਜਾਂਦੀਆਂ ਨੇ
ਇੱਕ ਡਬਲ ਬੈਡ ਦੀ ਪੈ ਜਾਂਦੀ ਇੱਕ ਸਿੰਗਲ ਬੈਡ ਦੀ ਪਾਈ ਜਾਂਦੀ ਸੀ
ਅੱਛਾ ਅੱਛਾ ਹੁਣ ਸਾਡੇ ਤਿੰਨ ਚਦਰਰਾਂ ਲੈਂਦੀਆਂ ਨੇ ਨਾ ਦੋ ਬੈਡਰੂਮ ਦੀਆਂ ਲੈਂਦੀਆਂ ਨੇ ਤੇ ਇੱਕ ਸਿੰਗਲ ਹੈਗਾ ਹੈ ਦਵਾਨ ਉਹਦੀ ਲੈਂਦੀ ਹੈ ਅਤੇ
ਚਲ ਠੀਕ
ਅੱਛਾ ਠੀਕ ਹੈ ਤੇ ਕਿੰਨਾ ਟੈਮ ਲੈਂਦੀ
ਜੇ ਕੁ ਬਾਬਾ ਛੁਟੀਆਂ ਵਗੈਰਾ ਪਾਓਗੇ ਤਾਂ ਪੂਰਾ ਹੀਡ ਰਹਿੰਦੀ ਹੈ ਪੂਰੀ ਨੂੰ ਨੌ ਨੰਬਰ ਤੱਕ ਪਾ ਲੈਣਾ ਪੈਂਦਾ ਹਨਾ ਕਿਉਂਕਿ ਟੱਪ ਭਰ ਜਾਂਦਾ ਤੇ ਜੇ ਬਾਕੀ ਜਿਵੇਂ ਟਾਵਲ ਵਗੈਰਾ ਹੋ ਗਏ ਉਹ ਤੁਸੀਂ ਵੀਹ ਮਿੰਟ ਤੇ ਪਾਲਓ ਪੱਚੀ ਮਿੰਟ ਤੇ ਪਾਲਓ ਜਿਵੇਂ ਕਾਟ ਟਾਵਲ
ਅੱਛਾ
ਇਹ ਚੀਜ਼ ਹੈ
ਅੱਛਾ ਪਾਣੀ ਜਿਵੇਂ ਕੱਪੜੇ ਘੱਟ ਹੋਣ ਤੇ ਪਾਣੀ ਅ ਆਟੋਮੈਟਿਕ ਘੱਟ ਲੈਂਦੀ ਐ। ਯਾ ਸਾਨੂੰ ਸੈਟ ਕਰਨਾ ਪੈਂਦਾ ਐ।
ਸਾਨੂੰ ਸੈਟ ਕਰਨਾ ਪੈਂਦਾ ਕਿ ਸਾਨੂੰ ਕੱਪੜੇ ਦੇ ਕੋਰਡਿਂਗ ਕਿੰਨਾ ਕੁ ਪਾਣੀ ਚਾਈਦਾ। ਫਿਰ ਉਸ ਹਿਸਾਬ ਨਾਲ ਬੰਦਾ ਪਾਣੀ ਲੈ ਲਵੇ, ਤੇ ਬਸ ਕੱਪੜੇ ਧੁਪ ਜਾਨ। ਲਿਕਵਡ ਪੈਂਦਾ ਇਹਦੇ ਵਿੱਚ ਦੂਸਰਾ ਸਰਫ ਨੀ ਪੈਂਦਾ ਦਾਨੇਆ ਆਲਾ।
ਅੱਛਾ, ਓ ਕਯੋਂ?
ਇਹ ਉਹ ਹੈ ਨਾ ਆਟੋਮੈਟਿਕ ਐ ਨਾ ਜੇ ਅਗਰ ਤੁਸੀਂ ਪਾ ਲੋਗੇਨਾ ਦਾਣਿਆਂ ਵਾਲਾ ਸਰਫ ਨਾ ਤੇ ਉਹ ਘੁਲਦਾ ਨੀ ਹੈਗਾ ਕਿਸੇ ਨਾ ਕਿਸੇ ਜਗਾ ਤੇ ਧਬ ਲਗ ਜਾਂਦਾ ਹੈ।
ਅੱਛਾ ਦਾਣੇ ਰਹਿ ਜਾਂਦੇ ਹੋਣੇ ਇਹਨੇ ਘੁੱਲਦਾ ਹੀ ਹੋਣਾ ਨਾ ਅੱਛਾ, ਅੱਛਾ। ਅੱਛਾ, ਅੱਛਾ। ਠੀਕ। ਤੇ ਕਹਿਣ ਨਾਲੇ ਕਹਿੰਦੇ ਨੇ ਬਈ ਇਹਨੂੰ ਇੱਕ ਜ ਤੇ ਫਿਕਸ ਕਰਵਾਉਣਾ ਪੈਂਦਾ ਹੇ।
ਹਾਂਜੀ ਇਹਨੂੰ ਫਿਕਸ ਕਰਾਉਣਾ ਪੈਂਦਾ ਹੈ ਫਿਰ ਉਸ ਤੋਂ ਬਾਅਦ ਆਪਣੀ ਇਹਦੀ ਸਕੂ ਪਰਮਾਨੰਦ ਪਾਇਆ ਕਰੋ ਅਟੈਚ ਹੀ ਰਹਿੰਦਾ।
ਅੱਛਾ, ਅੱਛਾ ਬ ਜਗਾ ਤੁਸੀਂ ਹੀਲਾ ਨਹੀਂ ਸਕਦੇ ਜਿੱਥੇ ਲੱਗ ਗਈ ਬੱਸ ਲੱਗ ਗਈ।
ਬੱਚ ਬਸ ਹਾਂਜੀ ਅ ਕਿਉਂਕਿ ਇਹ ਪਾਰੀ ਹੁੰਦੇ ਪ ਹੁੰਦਾ ਇਸ ਕਰਕੇ ਜਿੱਥੇ ਅਸੀਂ ਬੈਠੇ ਉਥੇ ਸਾਡੇ ਰਕ ਨ ਪੈਂਦੀ ਬਾਰ ਵਾਰ ਨਹੀਂ ਲਾਣਾ ਪੈ ਪੈਂਦਾ।
ਅੱਛਾ, ਅੱਛਾ। ਹਮ, ਹਮ
ਤਾਂ ਕਰਕੇ ਤੁਹਾਡੇ ਕੋਲ ਸਹਿਮੀ ਮਸ਼ੀਨ ਵੀ ਨੀ
ਸਾਡੇ ਕੋਲੋਂ ਸਹਿਮੀ ਹੈਗੀ ਹੈ।
ਅੱਛਾ ਫ ਤੁਸੀਂ ਉਹ ਚ ਤੌਦੇ ਕਪੜੇਦੇ
ਨਹੀਂ ਉਹਦੇ ਚ ਤੋਨੀ ਤੇ ਹੈਗੀ ਆ। ਪਰ ਫਿਰ ਉਹ ਨਿਤਾਰਨੇ ਜਿਹੜੇ ਹੁੰਦੇ ਨੇ ਉਹ ਫਿਰ ਬਹਿ ਕੇ ਫਿਰ ਕਰਨੇ ਪੈਂਦੇ ਨਾ ਛਾਲਣੇੇ ਹੁੰਦੇ ਨੇ ਜਿਹੜੇ ਪਾਣੀ ਚੋਂ ਕੱਢਣ
ਇਹ ਤਾਂ ਹੈਗਾ ਉਹ ਫਿਰ ਕਰਨੇ ਪੈਣੇ ਨੇ ਉਹ ਤਾਂ ਫਿਰ ਖੜ ਕੇ ਨੀ ਹੁੰਦੇ।
ਬਸ ਫਿਰ ਉਹ ਤੇ ਅਸੀਂ ਸੋਚਦੇ ਪਏ ਹਾਂ ਮੈਂ ਵੀ ਕਹਿੰਦੀ ਪਈ ਹਾਂ। ਫ ਮੈਂ ਕਿਹਾ ਪੁੱਛਾਂ ਬਈ ਫਾਇਦਾ ਹੈਗਾ ਹੈ ਕਿ ਨਹੀਂ ਹੈਗਾ। ਆਈ ੳ ਲਈਏ।
ਹਾਂਜੀ, ਨਹੀਂ ਨਹੀਂ। ਤੁਸੀਂ ਲੈਲੋ ਬਹੁਤ ਫ਼ਾਇਦੇਮੰਦ ਹੈਗੀ ਦੇਖੋ ਕਿਤੇ ਜਾਣਾ ਵੀ ਹੋਵੇ ਨਾ ਮਸ਼ੀਨ ਕੱਪੜੇ ਪਾ ਕੇ ਆਪਣੇ ਟੇਨਸ਼ਨ ਫ੍ਰੀ ਹੋ ਕੇ ਬੰਦਾ ਪਾ ਸਕਦਾ ਬਾਈ ਚਾਂਸ ਕੱਪੜੇ ਧੋ ਲਾਈਟ ਚਲੇ ਗਈ ਆਪਣੇ ਕੱਪੜੇ ਹੁੰਦੀ ਆਪਣੇ ਕੱਪੜੇ ਗਿਲੇ ਲਾਈਟ ਘੰਟੇ ਨੂੰ ਆਉਂਦੀ ਅੱਧ ਘੰਟੇ ਨੂੰ ਆਉਂਦੀ ਪੰਦਰਾਂ ਘਟ ਨੂੰ ਆਉਂਦੀ ਦੋ ਘੰਟੇ ਨੀ ਆਦੀ ਆਦੀ ਅੱਧੇ ਦਿਨ ਦਾ ਕਟ ਲੱਗ ਜਾਂਦਾ ਉਹ ਰ ਬੰਦਾ ਗਿੱਲੇ ਕੱਪੜੇ ਚ ਬੈਠਾ ਰਹੇ ਗਾ ਇਸ ਕਰਕੇ ਮਿਹਨਤਾ ਫੂਲੀ ਬੇਸਟ ਲਗਦੀ ਹੈ ਕੱਪੜੇ ਪਾਏ ਲਿਕਵਡ ਪਾਇਆ ਟੂਟੀ ਚਲਾਤੀ।
ਦਰ ਮਸ਼ੀਨ ਚ ਪਾਏ ਕੱਪੜੇ ਆਓ ਬਣਾਣਾ ਸਬਜ਼ੀ ਸੁਬਜੀ ਕੱਟ ਵੱਟ ਲਈ ਬਣਾ ਲਈ
ਮਤ ਦੂਸਰੇ ਘਰ ਦਾ ਕੰਮ ਕਰ ਲੈਂਦੇ ਆ ਇਹਦੇ ਨਾਲ ਇਹ ਬੜਾ ਬੈਨੀਫਿਟ ਮੈਨੂੰ ਤਾਂ ਦੇਖੋ ਬੜੀ ਹੀ ਵਧੀਆ ਲੱਗਦੀ
ਹਮ
ਤੁਸੀਂ ਵੀਰ ਲੈਣਾ ਸੀ, ਮਸ਼ੀਨ ਲੈਣਾ ਸਾਡੇ ਲਈ ਤੁਸੀਂ ਏਦਾਂ ਕਰਨੀ ਸਵ ਕਦੀ- ਕਦੀ ਜਿਵੇਂ ਸਰਦੀਆਂ ਦੇ ਕੰਬਲ ਹੁੰਦੇ ਨੇ ਉਹ ਧੋਤੇ ਜਾਂਦੇ ਨੇ ਸ ਜੋ ਉਹ ਹਿੱਲੀ ਜਾਂਦੇ ਨੇ ਫੁਲੀ ਸੀਨਾ ਡਬਲ ਕੰਮ ਨੀ ਪੈਂਦਾ ਡਬਲ ਬੇਡ ਦਾ ਇਕ ਕੰਬਲ ਪਹਿਨਦੇ ਇਸ ਕਰਕੇ ਉਹ ਸਹੀ ਰਹਿੰਦਾ
ਹਮ ਹਮ ਆਹ ਮੈਂ ਰੱਖਾਂਗੀ ਤੇ ਆ ਵੀ ਮਸ਼ੀਨ। ਦੇ ਦੋਨੋਂ ਹੀ ਰੱਖਾਂਗੇ ਬੰਦਾ ਕਿਸੇ ਵੇਲੇ ਕੋਈ ਜਿਵੇਂ ਨਵੇਂ ਨਵੇਂ ਕੱਪੜੇ ਕੱਪੜੇ ਹੁੰਦੇ ਨੇ ਨਾ ਉਹਨਾਂ ਨੂੰ ਥੋੜਾ ਬਹੁਤਾ ਹੀ ਜਿਵੇਂ ਪੰਜ ਮਿੰਟ ਚਲਾ ਕੇ ਕਰਨਾ ਹੁੰਦਾ ਹੈ ਵੀ ਜ਼ਿਆਦਾ ਨਹੀਂ ਕਰਾਉਣ ਵਿੱਚ ਫੇਰ ਨੀ ਹੁੰਦੀ
ਹਾਂਜੀ ਉਹ ਤੇ ਹੈ ਬਿਲਕੁੱਲ ੱੜ ਫਟ ਸ਼ੁਰੂ ਕੋਹ ਸੂਟ ਹੁੰ ਉਹ ਸਾਡੇ ਦੋ ਦਿਨਣੇ ਸ਼ੁਰੂ ਹੋ ਜਾਂਦੇ
ਹਾਂਜੀ-ਹਾਂਜੀ। ਹਾਂ
ਹੋਰ
ਤੇ ਜਿਵੇਂ ਪਾਰਟੀ ਵਾਲੇ ਜਿਵੇਂ ਕੋਈ ਵਧੀਆ ਸੂਟ ਹੁੰਦੇ ਨੇ ਤੇ ਉਹ ਵੀ ਤੁਸੀਂ ਧੋਂਦੇ ਹੋ ਜਾਂ ਉਹ ਹੱਥਾਂ ਨਾਲ ਹੀ ਧੋਂਦੇ ਹੋ
ਦੇਖੋ ਪਾਰਟੀ ਸੂਟ ਸਾਰੇ ਧੋਦੇਂ ਹਾਂ ਬਾਕੀ ਜਿਹੜੇ ਆਉਣ ਜਾਣ ਵਾਲੇ ਸੂਟ ਹੁੰਦੇ ਨਾ ਉਹ ਆ ਜਾਂ ਜਿਵੇਂ ਕੋਈ ਵਧੀਆ ਸੂਟ ਵੀਗਾ ਹਨਾ ਉਹਨੂੰ ਸ਼ਪੀ ਚ
ਇਹਦਾਂ ਕਰ ਲਈ, ਬਿਲਕੁਲ
ਆਪ ਉਹੀ ਹੁੰਦਾ ਨਾ ਵੀ ਉੱਥੇ ਵੀ ਜਿਵੇਂ ਵਰਕ ਹੋਇਆ ਹੈ ਤੀਲੇ ਸਿਤਾਰੇ ਉਹ ਫਿਰ ਮਸ਼ੀਨ ਚ ਹੁੰਦਾ ਹੈ ਡਰ ਮੈਂ ਤੇ ਆਪ ਹੱਥ ਨਾਲ ਧੋਂਦੀ ਆਂ ਮੈਂ ਕਿਹਾ ਚੱਲ ਕਦੀ ਵੀ ਤਾਂ ਸਹਿਬੀ ਵਿੱਚ
ਜ਼ਿਆਦਾਤਰ ਮੈਂ ਤੇ ਘਰ ਪਾਉਣ ਵਾਲੇ ਵੀ ਕਈ ਵਾਰੀ ਕੱਪੜੇ ਹੱਥ ਨਾਲ ਧੋ ਲੈੇਦੀਂ ਥੋੜ੍ਹਾ ਜਿਹਾ ਸਰਫ ਘੋਲਦੀ ਹਾਂ ਪਾਣੀ ਪਾਉਂਦੀ ਤੇ ਉਹਦੇ ਚ ਹੀ ਧੋ ਲੈਂਦੀ ਹਾਂ ਬਸ ਨਹੀਂ ਤਾਂ ਉਹ ਵੀ ਕਦੀ ਫੱਟ ਜਾਂਦੇ ਨੇ
ਆਹ ਉਹ ਦੇ
ਤਾਂ ਕਰਕੇ ਪ ਜਮਾਨੇ ਦਾ ਤਾਂ ਤੁਹਾਨੂੰ ਪਤਾ ਕਿਹੜੀਆਂ ਮਸ਼ੀਨਾਂ ਹੁੰਦੀਆਂ ਸੀ ਖਾਲੀ ਧੋਣ ਵਾਲੀਆਂ ਨਹੀਂ ਹੁੰਦੀਆਂ ਸੀਗੀਆਂ
ਆਹ, ਪਹਿਲੇ ਤਾਂ ਸਿੰਗਲ ਹੁੰਦੀ ਸੀ ਸਾਡੇ ਕੋਲ ਹੈਗੀ ਸੀ ਪਹਿਲੇ ਸਿੰਗਲ ਵਾਲੀ ਹੈਗੀ ਸੀ ਤੇ ਫੇਰ ਹੋਰ ਲੈ ਲਈ ਉਹ ਵੇਚ ਦਿੱਤੀ ਹਾਂ
ਠੀਕ ਹੈ ਹਾਂ ਸਹੀ ਗੱਲ ਆ ਟਾਈਮ ਦੇ ਹਿਸਾਬ ਨਾਲ ਬੰਦੇ ਨੂੰ ਹੋਣਾ ਪੈਂਦਾ ਜੇ ਕਹਿੰਦੇ ਸਾਬ ਅ੍ਰਲ ਹੋਗਾ ਤੇ ਲੋਕਾਂ ਨੇ ਕਹਿਣਾ ਇਹ ਪਿਛਲੇ ਜਮਾਨੇ ਦੇ ਲੋਕ ਨੇ ਪਿੱਛੇ ਚਲਦੇ ਨੇ ਇਸ ਕਰਕੇ ਜਿਸ ਤਰਾਂ ਟਾਈਮ ਚੇਂਜ ਹੁੰਦਾ ਇਨਸਾਨ ਨੂੰ ਆਪਣੇ ਆਪ ਹੀ। ਚੇਂਜ ਕਰਨਾ ਪੈਂਦਾ ਤਾਂਹੀ ਵਧੀਆ ਰਹਿੰਦਾ ਇਹ ਚੀਜ਼ ਹੋ ਜਾਂਦੀ ਕੋਈ ਨਾ ਤੁਸੀਂ ਲੈਣਾ ਮੈਂ ਤਾਂ ਕਹਿੰਦੀ ਆ ਫੁਲੀ ਲੈ ਲੈਣਾ ਫੁਲੀ ਬੈਸਟ ਰਹਿੰਦੀ ਹੈ ਠੀਕ ਹੈ ਭੈਣ ਜੀ
ਚਲੋ ਠੀਕ ਹੈ ਫਿਰ, ਹਾਂ ਠੀਕ ਸਤਿ ਸ਼੍ਰੀ ਅਕਾਲ।